ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਤੁਹਾਡੇ?
ਬਹੁਤ ਵਧੀਆ ਜੀ, ਤੁਸੀਂ ਸੁਣਾਓ ਆਪਣੇ?
ਬਸ, ਅਸੀਂ ਵੀ ਵਧੀਆ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹਾਂ ਅੱਜ ਚੱਲ ਤੁਸੀਂ ਵੇਖ ਕਿਆ ਹੋਏਗਾ, ਕਿ ਕਿੰਨੀ ਟਕ ਟਕਨੋਲੋਜੀ ਵਗੈਰਾ ਔਰ ਡਿਜ਼ੀਟਲ ਯੁੱਗ ਹੋ ਗਿਆ ਹੈ ਤਾਂ ਲੋਕੀ ਤੁਸੀਂ ਵੇਖਿਆ ਹੋਏਗਾ। ਕਿ ਜਿਵੇਂ ਬਾਜ਼ਾਰਾਂ ਵਿੱਚ ਜਾ ਕੇ ਜਿਹੜੀ ਸ਼ੋਪਿੰਗ ਕਰਨੀ ਹੈ, ਦੁਕਾਨ ਵਿੱਚ ਜਾ ਕੇ ਖਰੀਦਾਰੀ ਕਰ ਆਪਾਂ ਕਰਦੇ ਹਾਂ, ਉਹਦੇ ਬਦਲੇ ਆ ਲੋਕੀ ਤੁਸੀਂ ਵੇਖਿਆ ਹੋਏਗਾ ਜਿਹੜੀ ਔਨਲਾਈਨ ਸ਼ੋਪਿੰ ਪਿੰਗ ਐ ਉਹਨੂੰ ਬਿਹਤਰ ਸਮਝਦੇ ਨੇ। ਤਾਂ ਤੁਸੀਂ ਮੈਂ ਕਿਹਾ ਚਲੋ ਤੁਹਾਡੇ ਨੂੰ ਪੁੱਛਦੀ ਹਾਂ, ਕਿ ਮਤਲਬ ਜਿਹੜੀ ਓਨਲਾਈਨ ਸ਼ੋਪ ਵਧੀਆ ਹੁੰਦੀ ਹੈ, ਕਿ ਆਪਾਂ ਜਿਹੜਾ ਔਫਲਾਈਨ ਮਾਰਕੀਟ ਵਿੱਚ ਜਾ ਕੇ ਦੁਕਾਨਦਾਰਾਂ ਤੋਂ ਚੀਜ਼ਾਂ ਲੈਂਦੇ ਨੇ, ਉਹ ਵਧੀਆ ਹੁੰਦੀ ਹੈ।
ਦੇਖੋ ਅੱਜ ਦੇ ਯੁੱਗ ਚ ਦੇਖਿਆ ਜਾਵੇ, ਤੇ ਡਿ ਡਿਜ਼ੀਟਲ ਦਾ ਯੁੱਗ ਹੈ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਔਨਲਾਈਨ ਔਫਲਾਈਨ, ਸ਼ੋਪਿੰਗ ਦੋਨਾਂ ਲੋਕਾਂ ਦੇ ਲਈ ਜ਼ਿੰਦਗੀ ਦਾ ਇੱਕ ਅਤੇ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ, ਠੀਕ ਹੈ ਓਨਲਾਈਨ ਸ਼ੋਪਿੰਗ ਨਾਲ ਅਸੀਂ ਤੇ ਦੁਨੀਆਂ ਭਰ ਦਾ ਸਮਾਨ ਘਰ ਬੈਠੇ ਹੀ ਮੰਗਵਾ ਸਕਦੇ ਹੋ। ਜਿਵੇਂ ਘਰੇ ਬੈਠੇ ਕੋਈ ਵੀ ਆਪਾਂ ਔਡਰ ਕਰਨਾ ਹੋਵੇ, ਤੇ ਆਪਾਂ ਨੂੰ ਮਿੰਟ 'ਚ ਜ਼ਰੂਰਤ ਹੋਵੇ ਅੱਜ-ਕੱਲ ਤਿੰਨ ਜਾਂ ਚਾਰ ਮਿੰਟਾਂ ਦੇ ਵਿੱਚ ਘਰੇ ਪਹੁੰਚ ਜਾਂਦੀ ਆ‌ ਕਿਉਂਕਿ ਅੱਜ-ਕੱਲ ਇਹ ਆਪਾਂ ਨੂੰ ਬੜੇ, ਸੌ ਸੋਖਾ ਮਿਲ ਗਿਆ, ਸੁੱਖ ਮਤਲਬ ਕਹਿੰਦੇ ਸਹੂਲਤਾਂ ਮਿਲ ਗਈਆਂ ਸੌਖੀਆਂ ਵਾਲੀਆਂ। ਐਡ ਔਨਲਾਈਨ ਖਰੀਦਦਾਰੀ ਨਾਲ ਕਹਿੰਦੇ ਆ ਕਿ ਸਮੇਂ-ਸਮੇਂ ਦੀ ਵੀ ਬੱਚਤ ਹੁੰਦੀ ਹੈ। ਮਿਹਨਤ ਦੀ ਵੀ ਤੇ ਇੱਕ ਆਵਾਜਾਈ ਜਿਵੇਂ ਪੈਟਰੋਲ ਵਗੈਰਾ ਦੀ ਵੀ ਬਚਤ ਹੋ ਜਾਂਦੀ ਹੈ ਆਪਣੇ ਬਸ ਤੇ ਇਸ ਲਈ ਕਹਿੰਦੇ ਕਿ ਤੁਹਾਡੇ ਲਈ ਜੇ ਦੁਕਾਨਦਾਰ ਤੋਂ ਤੁਸੀਂ ਜਾ ਕੇ ਲੈ ਰਹੇ ਹੋ ਸ਼ੋਪਿੰਗ ਕਰ ਰਹੇ ਹੋ, ਤਾਂ ਦੁਕਾਨਦਾਰੀ ਨੂੰ ਵੀ ਆਪ ਆਪਾਂ ਕਹਿੰਦੇ ਆ ਉਹਨਾਂ ਨੂੰ ਵੀ ਚਾਏ ਜ਼ਰੂਰੀ ਹੈ, ਜੇ ਉਹਨਾਂ ਨੇ ਦੁਕਾਨ ਖੋਲੀ ਹੈ, ਉਹ ਉੱਥੇ ਕਮਾਈ ਕਰਨੀ ਉਹ ਕਿਰਾਇਆ ਵੀ ਦੇ ਰਿਹਾ ਬਿਜਲੀ ਦਾ ਬੀਲ ਵੀ ਦੇ ਰਿਹਾ। ਪਾਣੀ ਦਾ ਵੀ ਬਿੱਲ ਰਿਹਾ, ਤੇ ਉੱਥੇ ਜਾ ਕੇ ਵੀ ਉਹਨਾਂ ਦੀ ਵੀ ਮਤਲਬ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਵੀ ਹੱਥ ਹਾਂ ਉਹਨਾਂ ਦੇ ਮਤਲਬ ਉਹਨਾਂ ਨਾਲ ਜਿਹੜੇ ਆਪਾਂ ਜਾ ਕੇ ਆਪਾਂ ਨੂੰ ਜਿਹੜਾ ਮੇਲ ਹੁੰਦਾ ਆਪਣੇ ਆਪਸ 'ਚ ਇੱਕ ਦੂਜੇ ਨਾਲ ਇੱਕ ਮਿਲਦੇ ਹਾਂ ਆਪਾਂ। ਆਪਾਂ ਨੂੰ ਕੱਪੜੇ ਦੀ ਵੀ ਪਹਿਚਾਣ ਹੁੰਦੀ ਹੈ, ਜੇ ਆਪਾਂ ਕੱਪੜੇ ਵਾਲੀ ਸ਼ੋਪ ਤੇ ਗਏ ਹਾਂ। ਤੇ ਉੱਥੇ ਜਾ ਕੇ ਆਪਾਂ ਨੂੰ ਸਮਝ ਆਉਂਦੀ ਹੈ, ਕੱਪੜਾ ਕਿੱਦਾਂ ਦਾ ਕਿਹੜਾ ਆਪਾਂ ਹੱਥ 'ਚ ਫੜ ਕੇ ਵੇਖਦੇ ਆ,, ਇਹਨਾਂ ਦੋਨਾਂ ਚੀਜ਼ਾਂ ਚ ਫ਼ਰਕ ਹੁੰਦਾ ਹੈ ਇਥੇ
ਬਿਲਕੁਲ-ਬਿਲਕੁਲ ਤੁਸੀਂ ਠੀਕ ਕਿਹਾ, ਜਿਵੇਂ ਪਹਿਲੇ ਤੁਸੀਂ ਦੇਖਿਆ ਹੋਏਗਾ ਲੋਕ ਲੋਕੀ ਕੀ ਕਰਦੇ ਸੀ ਕਿ ਬਾਜ਼ਾਰ ਵਿੱਚ ਜਾ ਕੇ ਜਾਂ ਕਿਸੇ ਮੰਡੀ ਵਿੱਚ ਜਾ ਕੇ ਜਾਂ ਦੁਕਾਨ ਵਿੱਚ ਜਾ ਕੇ ਤੁਸੀਂ ਦੇਖਿਆ ਹੋਏਗਾ ਕਿ ਸ਼ੋਪਿੰਗ ਕਰਦੇ ਸੀ ਹੁਣ ਤੁਸੀਂ ਦੇ ਖਿਆ ਇੰਟਰਨੈੱਟ ਆ ਗਿਆ 'ਤੇ ਉਦੀ ਵਜਾ ਨਾਲ ਲੋਕ ਤੁਸੀਂ ਦੇਖਿਆ ਹੋਏਗਾ ਕਿ ਔਨਲਾਈਨ ਸ਼ੋਪਿੰਗ ਕਿੰਨੀ ਜਿਆਦਾ ਓ ਫੇਮਸ ਹੋ ਗਈ ਐ ਪਰ ਮੈਨੂੰ ਤਾਂ ਲੱਗਦਾ ਐ ਦੋਆ ਤਰੀਕਿਆਂ 'ਤੇ ਆਪਦੇ-ਆਪਦੇ ਫਾਇਦੇ ਹੁੰਦੇ ਨੇ ਤੇ ਸਹੂਲਤਾਂ ਵੀ ਐ ਤੇ ਏਨਾਂ ਦੀ ਨੁਕਸਾਨ ਵੀ ਹੁੰਦੇ ਨੇ, ਪਰ ਸਾ ਨੂੰ ਆਪਦੀ ਸਮਝਦਾਰੀ ਤਾਂ ਇਹ ਵਿੱਚ ਹੀ ਐ ਕਿ ਆਪਾਂ ਆਪਦੀ ਲੋੜ ਬਚਤ ਔਰ ਹਾਲਾਤ ਦੇ ਅਨੁਸਾਰ ਸਾਨੂੰ ਚੀਜ਼ਾਂ ਚੁਨੀਆਂ ਚਾਈਦੀਆਂ ਨੇ। ਕਿਉਂਕਿ ਔਨਲਾਈਨ ਸ਼ੋਪਿੰਗ ਦੇ ਵੀ ਆਪਦੇ ਫਾਇਦੇ ਨੇ ਔਰ ਔਫ ਓ ਜੇੜਾ ਆਪਾਂ ਮਾਰਕੀਟ ਵਿੱਚ ਜਾ ਕੇ ਲੈਂਨੇ ਆ ਉਦੇ ਵੀ ਆਪਦੇ ਫਾਇਦੇ ਨੇ। ਦੋਨਾਂ ਦੇ ਦੇਖੋ ਫਾਇਦੇ ਵੀ ਹੈਗੇ ਤਾਂ ਨੁਕ ਸਾਨ ਵੀ ਹੈਗੇ ਤਾਂ ਆਪਾਂ ਦੋਨੋ ਬਾਰੇ 'ਚ ਗੱਲ ਕਰਦੇ ਆ ਕਿ ਕਿਸ ਵਿੱਚ ਕੀ ਫਾਇਦਾ ਤੇ ਕਿਸ ਵਿੱਚ ਕੀ ਫਾਇਦਾ ਐ।
ਬਿਲਕੁੱਲ। ਦੇਖੋ ਦੋਨਾਂ ਤਰੀਕਿਆਂ ਦੇ ਆਪਣੇ-ਆਪਣੇ ਫਾਇਦੇ ਤੁਸੀਂ ਬਿਲਕੁੱਲ ਕਈ ਐ ਦੋਨਾਂ ਦੀਆਂ ਆਪਣੀ-ਆਪਣੀ ਸੀਮਾਮਾ ਐ। ਜੇੜੇ ਸਿਆਣੇ ਗਾਕ ਹੁੰਦੇ ਐ ਓ, ਓ ਹੁੰਦੇ ਐ। ਜਿਨਾਂ ਜੋ ਜੇੜੇ ਗੁਣਵੰਤੀ ਹੁੰਦੀ ਐ, ਕੀਮਤ ਅਤੇ ਲੋ ੜ ਦੇ ਨਾਲ ਹੀ ਧਿਆਨ ਵਿੱਚ ਰੱਖ ਕੇ ਚੀਜ਼ ਨੂੰ ਖਰੀਦੇ। ਸਹੀ ਚੋਣ ਉਨਾਂ ਨੂੰ ਪਤਾ ਕੀ ਕੇੜੇ ਕੱਪੜੇ ਦੀ, ਕੇੜੇ ਘਰ ਦੇ ਰਾਸ਼ਨ ਦੀ ਕੇੜੀ ਚੀਜ਼ ਲੈਣੀ ਐ। ਹੁੰਦੇ ਤੇ, ਹੁੰਦੇ ਤੇ ਉਹ ਮਤਲਬ ਕੈਂਨੇ ਆ ਨਾ ਸੰਤੁਸ਼ਟ ਹੁੰਦੇ ਨੇ। ਉੱਥੇ ਹੀ ਖਰੀਦਦਾਰੀ ਦੀ ਪਹਿਚਾਣ ਪਤਾ ਚੱਲਦੀ ਆ ਆਪਾਂ ਨੂੰ ਸਾਨੂੰ ਹਮੇਸ਼ਾ ਕੈਂਦੇ ਕਿਥੇ ਵੀ ਉਸ ਦੁਕਾਨ ਤੇ ਜਾਣਾ ਚਾਈਦਾ ਐ ਜਿੱਥੇ ਆਪਾਂ ਨੂੰ ਭਰੋਸੇਯੋਗ ਹੋਣਾ ਚਾਈਦਾ ਐ। ਕਿਉਂਕਿ ਵੈਬਸਾਈਟਾਂ ਤੋਂ ਸਮਾਨ ਲੈਣਾ, ਖ਼ਰੀਦਣਾ ਆਪਾਂ ਖ਼ਰੀਦ ਤਾਂ ਲੈਂਨੇ ਆ ਪਰ ਬਾਅਦ ਚੋਂ ਆਪਾਂ ਨੂੰ ਉਨਾਂ ਦੀ ਕਦੀ ਕੋਈ ਗਲਤ ਆਗੀ ਐ ਤੇ ਵਾ ਵਾਪਸ ਕਰਨਾ ਉਨਾਂ ਨੂੰ ਭੇਜਣਾ ਵੀ ਓ ਵੀ ਟਾਈਮ ਵੇਸਟ ਕਰਦਾ ਐ। ਏ ਆ ਕੇ ਜਦੋਂ ਆਪਾਂ ਕਿਤੇ ਆਪਣੇ ਦੋਸਤ ਨਾਲ ਆਪਣੇ ਜਾਂਨੇ ਆ, ਮਿੱਤਰ ਨਾਲ ਜਾਂਨੇ ਆ ਤਾਂ ਰਲ ਕੇ ਥੋੜਾ ਜਾ ਇੰਜੋਏਮੈਂਟ ਮਨ ਮਨੋਰੰਜਨ ਵੀ ਹੋ ਜਾਂਦਾ ਐ। ਰਲ ਕੇ ਖਾ ਪੀ ਲੈਨੇਂ ਆ ਵਧੀਆ ਇੱਕ ਆਪ ਆਪਣੇ ਲਈ ਕੈਂਦੇ ਇੱਕ ਵਧੀਆ ਮੂਵਮੈਂਟ ਬਣਾ ਲੈਨੇਂ ਆ ਤੇ ਨਾਲ ਇੱਕ-ਦੂਜੇ ਦੀ ਪਸੰਦ ਵੀ ਪਤਾ ਚੱਲ ਜਾਂਦੀ।
ਬਿਲਕੁੱਲ-ਬਿਲਕੁੱਲ ਐ ਤਾਂ ਤੁਸੀਂ ਬਿਲਕੁੱਲ ਠੀ ‌ਕੇਆ। ਕਿ ਜਿਵੇਂ ਜੇੜੀ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਆ ਓ ਸਾਡੇ ਲਈ ਕਿੰਨੀ ਮਤਲਬ ਫਾਇਦੇਮੰਦ ਹੋਗੀ ਏ ਕੇ ਸਾਨੂੰ ਕਿੰਨੀ ਮਤਲਬ ਸਹੂਲੀਅਤ ਹੋਗੀ ਏ ਕਿਉਂਕਿ ਦੇਖਿਆ ਹੋਏਗਾ ਕਿ ਆਪਾਂ ਚੌਵੀ ਘੰਟੇ ਵਿੱਚ ਕਿਸੇ ਵੀ ਵ ਵੇਲੇ ਆਪਾਂ ਚੀਜ਼ ਖਰੀਦ ਸਕਦੇ ਨੇ ਔਰ ਉਦੇ ਲਈ ਸਾਨੂੰ ਤੁਸੀਂ ਵੇ ਖਿਆ ਹੋਏਗਾ ਜੇੜੀ ਲੰਬੀ-ਲੰਬੀ ਲਾਈਨਾਂ ਹੁੰਦੀਆਂ ਨੇ ਉਦੇ ਵਿਚ ਵੀ ਨੀ ਲੱਗਣਾ ਪੈਂਦਾ। ਨਾ ਆਪਾਂ ਨੂੰ ਕਿੱਥੇ ਜਾਣਾ ਪੈਂਦਾ। ਆਪਾਂ ਵੈਬਸਾਈਟ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਕੀਮਤ ਚੈੱਕ ਅ ਚੈੱਕ ਕਰਦੇ ਨੇ ਔਰ ਆਪਾਂ ਦੇਖਦੇ ਆ ਕਿ ਕਿੱਥੋਂ ਸਾਡੂ ਸਭ ਤੋਂ ਸਸਤੀ ਚੀਜ਼ ਮਿਲਦੀ ਪਈ ਆ ਆ ਪਾਂ ਉੱਥੋਂ ਹੀ ਔਡਰ ਕਰ ਦਿੰਨੇ ਆ ਔਰ ਕਈ ਵਾਰ ਦੇਖਿਆ ਹੋਏਗਾ ਕਿ ਆ ਪਾਂ ਔਨਲਾਈਨ ਜੇੜੀ ਸ਼ੋਪਿੰਗ ਕਰਦੇ ਆ ਉਦੇ ਵਿੱਚ ਸਾਨੂੰ ਕਿੰਨਾ ਡਿਸਕਾਊਂਟ, ਕੈਸ਼ਬੈਕ ਔਰ ਕੂਪਨ ਔਰ ਤੁਹਾਨੂੰ ਵੇ ਖਿਆ ਹੋਏਗਾ ਔਫਰ ਵਗੈਰਾ ਵੀ ਮਿਲਦੇ ਨੇ ਤਾਂ ਸਾਨੂੰ ਹੋਮ ਡਿਲੀਵਰੀ ਵੀ ਸੁਵਿਧਾ ਵੀ ਦਿੰਦੇ ਨੇ। ਐਹਦੇ ਨਾਲ ਤੁਸੀਂ ਵੇਖਿਆ ਸਾਡੇ ਸਮੇਂ ਦੀ ਤੇ ਖਰਚੇ ਦੀ ਵੀ ਕਿੰਨੀ ਬੱਚਤ ਹੋ ਜਾਂਦੀ ਐ।
ਬਿਲਕੁਲ, ਜੇੜਾ ਔਨਲਾਈਨ ਕਹਿੰਦੇ ਤੇ ਔਫਲਾਈਨ ਇਹਨਾਂ ਲਈ ਸ਼ੋਪਿੰਗ ਦਾ ਸਹੀ ਇਸਤੇਮਾਲ ਸਾਡੀ ਜ਼ਿੰਦਗੀ ਨੂੰ ਹੋਰ ਆਸਾਨ ਬਣਾ ਦਿੰਦੀ ਆ। ਸਮਝਦਾਰੀ ਨਾਲ ਕੀਤਾ ਹੋਇਆ ਕੋਈ ਵੀ ਕੰਮ, ਚਾਹੇ ਤੁਸੀਂ ਔਨਲਾਈਨ ਲੈ ਰਹੇ ਹੋ ਚਾਹੇ ਤੁਸੀਂ ਔਫਲਾਈਨ ਲੈ ਰਹੇ ਹੋ, ਦੇਖੋ ਅੱਜ-ਕੱਲ ਪਤਾ ਕੀ ਐ ਲੋਕ ਲੋਕਾਂ ਦੇ ਵਿਊਸ ਦਿਖ ਰਹੇ ਆਪਾਂ ਨੂੰ, ਲੋਕਾਂ ਦੇ ਵਿਊ ਪੜਦੇ ਆ ਆਪਾਂ ਪਤਾ ਚੱਲਦਾ ਕਿ ਕੇੜੀ ਜਗ੍ਹਾ ਤੋਂ ਕੇੜੀ ਸਹੀ ਚੀਜ਼ ਆ, ਓਰੀਜਨਲ ਚੀਜ਼ ਮਿਲਦੀ ਪਈ ਆ। ਆਪਾਂ ਉੱਥੋਂ ਖਰੀਦਣਾ ਪਸੰਦ ਕਰਾਂਗੇ, ਠੀਕ ਐ ਕਿਉਂਕਿ ਕੋਈ ਜੇੜਾ ਖਰੀਦ ਰਿਹਾ। ਉੱਥੋਂ ਪਤਾ ਚੱਲ ਜਾਂਦਾ ਐ, ਆਪਾਂ ਨੂੰ ਕਿ ਹਾਂ ਆਪਾਂ ਵਧੀਆ ਚੀਜ਼ ਖਰੀਦਣੀ ਆ ਕਿਉਂਕਿ ਅੱਜ- ਕੱਲ ਫਰੋਡ ਬਹੁਤ ਚੱਲ ਰਿਹਾ, ਫਰੋਡ ਤੋਂ ਬਚਣ ਲਈ। ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਅਪਣਾਉਣਾ ਚਾਈਦਾ। ਆਪਾਂ ਨੂੰ ਧਿਆਨ ਨਾਲ, ਸੋਜ ਸਮਝ ਕੇ ਕਿਸੇ ਨੂੰ ਮਤਲਬ ਔਨਲਾਈਨ ਪੇਮੈਂਟ ਕਰਨੀ ਚਾਹੀਦੀ। ਕਿਉਂਕਿ ਅੱਜ- ਕੱਲ ਜੇ ਕੈਸ਼ ਏ ਡਿਲੀਵਰੀ ਐ, ਤਾਂ ਦੀ ਬੈਸਟ ਜੇ ਨਹੀਂ ਐ, ਤਾਂ ਕਈ ਵਾਰ ਮੈਂ ਸੁਣਿਆ, ਇਹ ਵੀ ਸੁਣਿਆ ਕਿ ਕਈਆਂ ਦੇ ਪੈਸੇ ਰੁਕ ਜਾਂਦੇ ਨੇ। ਕਿਉਂਕਿ ਉਹ ਫਰੋਡ ਐ, ਜੇੜੇ ਫਰੋਡ ਹੋਏ, ਠੀਕ ਹੈ ਇਸ ਲਈ ਤੁਸੀਂ ਉਹ ਚੀਜ਼ ਕਰੋ ਆਪਣੇ ਲਈ, ਉਹ ਚੀਜ਼ ਚੁਣੋ ਚਾਹੇ ਤੁਸੀਂ ਦੁਕਾਨਦਾਰ ਕੋਲ ਜਾ ਰਹੇ ਓ, ਚਾਹੇ ਤੁਸੀਂ ਕਿਸੇ ਵੈਬਸਾਈਟ ਤੋਂ ਲੈ ਰਹੇ ਹੋ ਸਮਾਨ। ਇਹਨਾਂ ਦੀ ਤੁਹਾਨੂੰ, ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਹੁੰਦੀ ਏ ਭਰੋਸਾਯੋਗ। ਤੁਸੀਂ ਉੱਥੇ, ਉੱਥੋਂ ਚੀਜ਼ ਖਰੀਦੋ ਜਿੱਥੇ ਤੁਹਾਨੂੰ ਵਿਸ਼ਵਾਸ ਹੋਵੇ। ਕਿਉਂਕਿ ਇਹਨਾਂ ਦੋਨਾਂ, ਇਹਨਾਂ ਚੀਜ਼ਾਂ ਤੇ ਖਰੀਦ ਕੇ ਹੀ ਤਾਨੂੰ ਪਤਾ ਹੈ ਨਾ ਸਮਝਦਾਰੀ ਕੀਤੀ ਹੋਈ, ਖਰੀਦਦਾਰੀ। ਪੈਸੇ ਤੇ ਸਮੇਂ ਦੋਵਾਂ ਨੂੰ ਬਚਾਉਂਦੀ ਐ।
ਬਿਲਕੁਲ- ਬਿਲਕੁਲ, ਐਹ ਤਾਂ ਬਿਲਕੁਲ ਤੁਸੀਂ ਠੀਕ ਕਿਆ ਜੇੜਾ ਆਪਾਂ ਔਨਲਾਈਨ ਸ਼ੋਪ ਸ਼ੋਪਿੰਗ ਕਰਦੇ ਆਂ, ਉਹਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਈ ਵਾਰ ਸਾਡੇ ਨਾਲ ਠੱਗੀ ਵਗੈਰਾ ਵੀ ਹੋ ਜਾਂਦੀ ਐ ਕਿਉਂਕਿ ਤੁਸੀਂ ਵੇਖਿਆ ਹੋਏਗਾ, ਕਈ ਵਾਰ ਆਪਾਂ ਜਿਹੜੇ ਓ ਟੀ ਪੀ, ਪਾਸਵਰਡ ਸ਼ੇਅਰ ਕਰਦੇ ਆਂ। ਉਹਦੇ ਨਾਲ ਸਾਨੂੰ ਕਿੰਨਾ ਨੁਕਸਾਨ ਹੋ ਜਾਂਦਾ ਐ ਔਰ ਕਈ ਵਾਰ ਤੁਸੀਂ ਵੇਖਿਆ ਹੋਏਗਾ ਔਨਲਾਈਨ ਚੀਜ਼ ਆਪਾਂ ਲ ਖਰੀਦਦੇ ਆਂ, ਉਹਦੇ ਵਿੱਚ। ਤਸਵੀਰ ਵਿੱਚ ਕੁਛ ਹੋਰ ਹੁੰਦਾ ਤਾਂ ਜੇੜਾ ਸਾਡੇ ਗਰ ਚੀਜ਼ ਆਉਂਦੀ ਆ ਹੋਰ ਕੁਛ ਹੋਰ ਨਿਕਲਦੀ ਐ। ਤਾਂ ਉਹਦੇ ਨਾਲ ਕਈ ਵਾਰ ਤੁਸੀਂ ਵੇਖਿਆ ਹੋਏਗਾ ਕਿ ਸਾਈਜ਼ ਵਗੈਰਾ ਵੀ ਕਿੰਨਾ ਮਤਲਬ ਗਲਤ ਆ ਜਾਂਦਾ ਹੈ, ਜਾਂ ਕਈ ਵਾਰ ਹੁੰਦਾ ਐ ਕਿ ਜੇੜਾ ਸਮਾਨ ਹੁੰਦਾ ਹੈ, ਉਹ ਟੁੱਟਿਆ- ਫੁੱਟਿਆ ਹੁੰਦਾ ਐ, ਜਾਂ ਨੱਕ ਕਈਵਾਰ ਹੁੰਦਾ ਦੇਰ ਨਾਲ ਡਿਲੀਵਰੀ ਹੁੰਦੀ ਐ ਤਾਂ ਔਨਲਾਈਨ ਸ਼ੋਪਿੰਗ ਦੇ ਮੈਨੂੰ ਲੱਗਦਾ ਐਹ ਨੁਕਸਾਨ ਤਾਂ ਸਾਨੂੰ ਹੈ ਹੀ ਹੈ ਹੀ।
ਜੀ ਬਿਲਕੁਲ ਹੈਗੇ ਹੈ, ਕਿਉਂਕਿ ਨਾ, ਕਈ ਵਾਰੀ ਲੋਕਾਂ ਦਾ ਆਪਾਂ ਸੁਣਦੇ ਆਂ। ਤੇ ਫਿਰ ਆਪਾਂ ਨੂੰ ਪਤਾ ਚੱਲਦਾ, ਆਪਾਂ ਨੂੰ ਉਦੋਂ ਪਤਾ ਚੱਲਦਾ, ਕਈ ਵਾਰ ਆਪਣੇ ਉਹ ਕੋਲ ਵੀ ਗਲਤੀਆਂ ਹੋ ਜਾਂਦੀਆਂ ਨੇ ਪਰ ਆਪਾਂ ਨੂੰ ਅੱਗੇ ਤੋਂ ਇੱਕ ਵਾਰ ਗਲਤੀ ਕੀਤੀ ਤੋਂ ਬਾਅਦ ਦੂਜੀ ਵਾਰ ਗਲਤੀ ਦਾ ਪਤਾ ਚੱਲ ਜਾਣ ਪਤਾ, ਕਿ ਆਪਣੇ ਕੋਲ ਗਲਤੀ ਹੋ ਚੁੱਕੀ ਐ। ਆਪਾਂ ਕਿਉਂ, ਦੁਕਾਨਦਾਰ ਨੇ ਦੇਖ ਦੇਖੋ ਜਾ ਕੇ ਜਦੋਂ ਦੁਕਾਨਦਾਰ ਦੇ ਅੱਜ -ਕੱਲ ਤੁਹਾਨੂੰ ਪਤਾ ਹੈ ਕੰਮ ਘੱਟ ਗਏ ਨੇ। ਕਿਉਂ, ਕਿਉਂਕਿ ਔਨਲਾਈਨ ਕੰਮ ਬਹੁਤ ਚੱਲ ਰਿਹਾ ਹੈ ਕਿਉਂਕਿ ਔਨਲਾਈਨ ਅੱਜ ਕੱਲ ਤੁਸੀਂ ਤੁਹਾਨੂੰ, ਮਤ ਹਰ, ਮੈਨੂੰ ਲੱਗਦਾ ਘਰੇ ਬੈਠੀ ਇਕ ਲੇਡੀ, ਇਹ ਕੰਮ ਕਰ ਰਹੀ ਐ। ਆਪਣੇ ਘਰੇ ਬੈਠੇ ਕੰਮ ਕਰ ਰਹੀਏ, ਪਰ ਦੁਕਾਨਦਾਰਾਂ ਨੂੰ ਵਿਚ ਉਹਨਾਂ ਵਿਚਾਰਿਆਂ ਨੂੰ ਵੀ ਘਾਟਾ ਹੋ ਰਿਹਾ, ਦਿਨ ਬ ਦਿਨ। ਸਾਨੂੰ ਮੇਰਾ ਮੈਨੂੰ ਲੱਗਦਾ ਹੈ ਦੋਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਔਨਲਾਈਨ ਵੀ ਲੈਣਾ ਚਾਹੀਦਾ ਹੈ ਤੇ ਔਫਲਾਈਨ ਵੀ ਚਾਹੀਦਾ ਦੇਖੋ ਹੁਣ ਘਰ ਦੇ ਰਾਸ਼ਨ ਦੀ ਗੱਲ ਆ ਜਾਵੇ ਤੇ ਘਰ ਦਾ ਰਾਸ਼ਨ ਆਪਾਂ ਫਟਾਫਟ ਆਪਾਂ ਔਨਲਾਈਨ ਆਪਾਂ ਨੂੰ ਐਮਰਜੈਂਸੀ ਬਹੁਤ ਜਲਦੀ ਜ਼ਰੂਰੀ ਏ ਤੇ ਆਪਾ ਓਨਲਾਈਨ ਵੀ ਕਰ ਲੈਂਨੇ ਆ। ਜਿਵੇਂ ਅੱਜ ਕੱਲ੍ਹ ਚੀਜ਼ਾਂ ਬਹੁਤ ਸਸਤੀਆਂ ਤੇ ਔਫਰ ਦੇ ਵਿੱਚ ਔਨਲਾਈਨ ਮਿਲ ਜਾਂਦੀਆਂ ਨੇ। ਦੇਖੋ ਉਹਨਾਂ ਨੂੰ ਇਹ ਫ਼ਾਇਦਾ ਹੁੰਦਾ ਉਹਨਾਂ ਦਾ ਕਾਰਨ ਜਦੋਂ ਔਨਲਾਈਨ ਚ ਔਫਰ ਦਿੰਦੇ ਏ ਨਾ ਉਹਨਾਂ ਦਾ ਕਾਰਨ ਇਹੀ ਹੁੰਦਾ। ਦੁਕਾਨਦਾਰ ਆਪਣੇ ਉਹੀ ਰੇਟ ਦੇ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਫਾਇਦਾ ਨੀ ਹੁੰਦਾ ਕਿਉਂਕਿ ਉਹਨਾਂ ਨੇ ਕਿਰਾਏ ਨਿਕਾਲਣੇ ਆ ਤੇ ਘਰੇ ਬੈਠੇ ਹੋਏ ਇਨਸਾਨ ਨੂੰ ਆਪਣੇ ਕਿਰਾਏ ਨੀ ਨਿਕਾਲਣੇ ਆਪਣਾ ਜਿਵੇਂ ਆਮ ਦਾ ਜੋ ਚੱਲਦੀ ਹੈ ਬਿਜਲੀ ਪਾਣੀ ਉਹੀ ਹੁੰਦਾ ਹੈ। ਇਸ ਲਈ ਇਸ ਉਹ ਔਫਰ ਦੇ ਦਿੰਦੇ ਨੇ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਔਫਰ ਨੂੰ ਪਕੜਦੇ ਹਾਂ। ਇਸ ਲਈ ਆਪਾਂ ਔਨਲਾਈਨ ਸ਼ੋਪਿੰਗ ਕਰ ਲੈਂਨੇ ਹਾਂ। ਪਰ ਹਰ ਚੀਜ਼ ਲਈ ਆਪਾਂ ਨੂੰ ਜ਼ਰੂਰੀ ਏ ਕਿ ਜੋ ਵੀ ਤੁਸੀਂ ਕਰ ਰਹੇ ਹੋ ਸਾਡੇ ਲਈ ਉਹਨਾਂ ਦੋਨਾਂ ਨੂੰ ਫਾਇਦੇ ਦੇਣੇ ਚਾਹੀਦੇ ਆ ਆਪਾਂ ਨੂੰ ਦੋਨਾਂ ਪਾਸੇ ਕੋਪਿਗ ਕਰਨੇ ਚਾਹੀਦੇ
ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਦੋਵੇਂ ਤਰੀਕੇ ਦੇ ਆਪਦੇ ਆਪਦੇ ਸਥਾਨ ਵਿੱਚ ਜ਼ਰੂਰੀ ਹੁੰਦੇ ਨੇ ਕਿਉਂਕਿ, ਆਪਾਂ ਜਿਵੇਂ ਚਾਹੇ -ਚਾਹੇ ਔਨਲਾਈਨ ਸ਼ੋਪਿੰਗ ਕਰੀਏ ਚਾਹੇ ਔਫਲਾਈਨ ਸਾਨੂੰ ਮਤਲਬ ਉਹ ਧਿਆਨ ਰੱਖਣਾ ਚਾਹੀਦਾ ਹੈ। ਕਿ ਆਪਾਂ ਜਿੱਥੋਂ ਵੀ ਸ਼ੋਪਿੰਗ ਕਰਦੇ ਪਏ ਆ ਉਹ ਜਿਵੇਂ ਔਨਲਾਈਨ ਕਰਦੇ ਹਾਂ ਤਾਂ ਸਾਨੂੰ ਦੇਖਣਾ ਪੈਣਾ ਕਿ ਮਤਲਬ ਕਿਹੜੀ ਵੈਬਸਾਈਟ ਤੋਂ ਕਰਦੇ ਹਾਂ ਉਹਦੇ ਰੇਟਿੰਗ ਵਗੈਰਾ ਆਪਾਂ ਚੈੱਕ ਕਰਕੇ ਕਰੀਏ। ਪਰ ਔਫਲਾਈਨ ਅਗਰ ਆਪਾਂ ਸੁਪ ਮਾਰਕੀਟ ਵਿੱਚ ਜਾ ਕੇ ਸ਼ੋਪਿੰਗ ਕਰਦੇ ਹਾਂ ਤਾਂ ਆਪਾਂ ਤੁਸੀਂ ਵੇਖਿਆ ਹੋਏਗਾ ਕੱਪ ਕੱਪੜੇ ਨੂੰ ਆਪਣੇਂ ਹੱਥ ਨਾਲ ਵੇਖ ਕੇ ਚੀਜ਼ਾਂ ਨੂੰ ਲੈਂਦੇ ਨੇ ਤਾਂ ਪਹਿਨ ਪਹਿਣ ਵੀ ਕੇ ਵੀ ਇੱਕ ਵਾਰ ਚੈੱਕ ਵੀ ਕਰ ਲੈਂਦੇ ਨੇ ਕਿ ਕਈ ਵਾਰ ਹੁੰਦਾ ਕਿ ਸਾਈਜ਼ ਵਗੈਰਾ ਸਹੀ ਨਹੀਂ ਨਿਕਲਦਾ ਤਾਂ ਆਪਾਂ ਔਫਲਾਈਨ ਅਗਰ ਆਪਾਂ ਸ਼ੋਪਿੰਗ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਮਤਲਬ 'ਚ' ਉੱਥੇ ਚੈੱਕ ਕਰ ਸਕਦੇ ਹਾਂ, ਸਾਨੂੰ ਔਫਲਾਈਨ ਸ਼ੋਪਿੰਗ ਦੇ ਇਹ ਫਾਇਦੇ ਹੁੰਦੇ ਨੇ ਬਟ ਮੇਰੇ ਹਿਸਾਬ ਨਾਲ ਤੋ ਆਪਾਂ ਚਾਹੇ ਔਨਲਾਈਨ ਸ਼ੋਪਿੰਗ ਕਰੀਏ, ਚਾਹੇ ਔਫਲਾਈਨ ਸ਼ੋਪਿੰਗ ਕਰੀਏ, ਦੋਨਾਂ ਦੇ ਆਪਦੇ ਫਾਇਦੇ ਵੀ ਏ ਤੇ ਨੁਕਸਾਨ ਵੀ ਏ ਔਨਲਾਈਨ ਸ਼ੋਪਿੰਗ ਨਾਲ ਜਿਵੇਂ ਤੁਸੀਂ ਵੇਖਿਆ ਹੋਏਗਾ ਸਾਡੇ ਪੈਸੇ ਦੀ ਕਿੰਨੀ ਬੱਚਤ ਹੋ ਜਾਂਦੀ ਹੈ। ਕਈ ਵਾਰ ਡਿਸਕਾਊਂਟ ਵਗੈਰਾ ਹੁੰਦਾ ਹੈ ਤਾਂ ਆਪਾਂ ਤਾਂ ਇਹੀ ਲੱਗਦਾ ਕਿ ਆਪਾਂ ਕਿੱਥੋਂ ਵੀ ਸ਼ੋਪਿੰਗ ਕਰੀਏ ਬਸ ਸਾਨੂੰ ਸੋਚ - ਸਮਝ ਕੇ ਕੀਤੀ ਗਈ ਖਰਦਾਰੀ ਤੁਹਾਨੂੰ ਪਤਾ ਤੇ ਪੈਸੇ ਦੀ ਬੱਚਤ ਤੇ ਸੰਤੁਸ਼ਟੀ ਵੀ ਹੁੰਦੀ ਆ। ਚਲੋ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਕਿ ਮਤਲਬ ਔਨਲਾਈਨ ਸ਼ੋਪਿੰਗ ਕਰਨੀ ਚਾਹੀਦੇ ਕਿ ਔਫਲਾਈਨ ਸਤਿ ਸ੍ਰੀ ਅਕਾਲ ਜੀ।
ਆਪਣੇ ਲਈ ਵਧੀਆ ਜੀ ਸਸਰੀ ਅਕਾਲ ਜੀ।